ਟੀ ਕਾਲਡ
ਸਸ ਸ਼੍ਰੀ ਕਾਲ। ਹੋਰ ਸੁਣਾਓ ਕਿੱਦਾਂ?
ਵਧੀਆ ਜੀ। ਤੁਸੀ ਦੱਸੋ?
ਬਸ ਵਧੀਆ। ਹੋਰ ਗਰਮੀ ਹੈ?
ਵਾਧੂ ਗਰਮੀ। ਤੁਸੀ ਦੱਸੋ ਤਾਡੇ ਕਿੱਦਾਂ?
ਜੀ ਬੜੀ ਗਰਮੀ ਏ ਏਸ ਟਾਈਮ ਤੇ। ਸ਼ਾਮੀਂ ਥੋੜਾ ਮੌਸਮ ਠੀਕ ਹੋ ਜਾਂਦੈ ਪਰ ਇਸ ਟਾਈਮ ਤੇ ਬੋਹੋਤ ਜ਼ਾਦਾ ਗਰਮੀ ਐ। ਬਾਰ ਨੀ ਨਿਕਲਦਾ ਮਨ ਕਰਦਾ ਇਸ ਟਾਈਮ ਤੇ।
ਕਿਤੇ ਗਏ ਨੀ ਹੈਗੇ ਛੁੱਟੀਆਂ ਛਾਟੀਆਂ ਕੱਟਨ।
ਨਈ ਅਸੀ ਗੇ ਸੀ ਫਰਵਰੀ 'ਚ ਗੇ ਸੀ। ਹੁਨ ਜਾਨਾ ਏ ਲੋ ਕਲ ਈ ਜਾਨੈ। ਓ ਮੌਸਮ ਠੀਕ ਹੋਏਗਾ ਫੇਰ ਜਾਵਾਂਗੇ।
ਠੀਕ ਐ। ਕਿੱਥੋਂ ਗੱਲ ਕਰ ਰੇ ਓ?
ਜੰਮੂ।
ਠੀਕ ਐ-ਠੀਕ ਐ। ਹੋਰ ਦੱਸੋ ਘਰ ਕਿੱਦਾਂ ਸਾਰੇ? ਹੋਰ ਤਾਡੇ ਦੱਸੋ ਮਾਹੌਲ ਕਿੱਦਾਂ ਓਧਰ?
ਮਾਹੌਲ ਤੇ ਬੜਾ ਅੱਛਾ ਆਯਾ। ਘੁੰਮਣ ਵਾਲਾ ਆਯਾ। ਪਰ ਹਜੇ ਗਰਮੀ ਕਰਕੇ ਕਿਧਰੇ ਘੁੰਮਣ ਨੀ ਜਾ ਰੇ।
ਆ ਠੀਕ ਐ-ਠੀਕ ਐ। ਸਾਡੇ ਵੀ ਏੱਥੇ ਬੋਤ ਜਾਦਾ ਗਰਮੀ ਪੈ ਰਈ ਐ ਇਸ ਵਕਤ। ਤੇ ਬਾਰ ਜਾਨ ਨੂੰ ਜੀ ਵੀ ਨੀ ਕਰਦਾ।
ਬਿਲਕੁਲ-ਬਿਲਕੁਲ। ਹੋਰ ਗਰਮੀ ਦੀ ਸ਼ੋਪਿੰਗ ਵਗੈਰਾ ਹੋ ਗੀ?
ਬਸ ਸ਼ੋਪਿੰਗ ਕੇੜੀ ਕਰਨੀ ਆ ਏਨੀ ਤਾਂ ਗਰਮੀ ਹੋਈ ਪਈ ਆ। ਬਾਹਰ ਨਿਕਲਨ ਨੂੰ ਦਿਲ ਈ ਨੀ ਕਰਦਾ।
ਹਾਂਜੀ, ਓ ਤੇ ਹੈ ਈ। ਘੁੰਮਮ।
ਅਸੀ, ਨਾ ਫੇਰ ਮੈਂ ਅਸੀ ਕਿਐ ਵੀ ਕੁਛ ਫੇਰ ਪਾਪਾ ਨੂੰ ਛੁੱਟੀ ਨੀ ਨਾ ਹੁੰਦੀ ਹੈਗੀ। ਫੇਰ ਕਿਐ ਚਲੋ ਦੇਖਾਂਗੇ ਓ ਕਿਸੇ ਦਿਨ ਕਿਸੇ ਤੀਰਥ ਸਥਾਨ ਤੇ ਜਾ ਕੇ ਆਵਾਂਗੇ।
ਹਾਂਜੀ ਏ ਸੰਮੇਂ ਹੇਮਕੁੰਡ ਸੈਬ ਦੇ ਦਰਬਾਰ ਵੀ ਖੁੱਲੇ ਐ। ਹਾਂਜੀ ਹਾਂ। ਵੈਸੇ ਤਾਂ ਮੇਰਾ ਇੱਕ ਡਰੀਮ ਸੀਗਾ ਕਿ ਕੇਦਾਰ ਨਾਥ ਜਾਣੈ ਪਰ ਓਥੇ ਸੀਜ਼ਨ ਲੱਗਦੈ ਓਥੇ ਤਾਂ ਬੋਹੋਤ ਹੀ ਹਾਂਜੀ, ਓ ਤੇ ਹੈ ਈ ਐ।
ਹਾਂ, ਹੋਰ ਦੱਸੋ?
ਬਸ ਵਧੀਆ। ਹੋਰ ਲੰਚ ਵਗੈਰਾ ਹੋ ਗਿਆ? ਬਸ ਹੁਨੇ ਕਰਕੇ ਬੈਠੇ ਸੀ ਮੈਂ ਕਿਆ ਚਲੋ ਕਰ ਦੇਨੀ ਆ। ਮੇਰੀਆ ਪਈਆਂ ਨੇ ਨਾ ਹਜੇ। ਹਾਂਜੀ। ਹਾਂਜੀ, ਹੋਰ ਕੀ ਬਨਾਇਆ?
ਮੈਨੇ-ਮੈਨੇ ਅਸੀ ਅੱਜ ਖਾਇਆ ਸੀਗਾ, ਮੇਰੀ ਭੈਨ ਨੇ ਬਣਾਏ ਸੀ ਕੋਈ ਡਿਸ਼।
ਕੀ ਬਨਾਈ ਸੀ?
ਪਤਾ ਨੀ ਕੀ ਓਨੇ ਬੇਸਨ ਦਾ ਕੁਛ ਬਨਾਇਆ ਸੀਗਾ ਬਸ ਓਈ ਖਾਧਾ ਹੀ।
ਵੇਸਨ ਨੂੰ ਜਮਾ ਕੇ
ਨਈ, ਓਨਾਂ ਨੇ ਨਮਕੀਨ ਬਨਾਏ, ਛੀਰਾ ਟਾਈਪ ਬਣਾਇਆ ਸੀ।
ਅੱਛਾ, ਵੇਸਨ ਦਾ?
ਹਾਂਜੀ, ਮਤਲਬ ਬੇਸਨ ਦੇ ਵਿੱਚ ਪਿਆਜ ਵਗੈਰਾ, ਟਮਾਟਰ ਵਗੈਰਾ ਸਭ ਪਾ ਕੇ ਨਾ ਤੇ ਬਿਲਕੁਲ ਪਤਲਾ ਲੇਪ ਬਨਾ ਕੇ ਓਨੂੰ ਤਵੇ ਦੇ ਉੱਪਰ ਐਦਾਂ ਪਾ ਕੇ ਨਾ ਮਤਲਬ ਓਦਾਂ ਈ ਰੋਟੀ ਵਾਂਗੂ ਗੋਲ ਪਾ ਕੇ ਫੇਰ ਓਨੂੰ ਖਾਨ
ਹਾਂਜੀ-ਹਾਂਜੀ।
ਓ ਹੋ
ਅੱਛਾ-ਅੱਛਾ।
ਤੁਸੀ ਕੀ ਬਨਾਇਆ?
ਅਸੀ ਵੀ ਬਨਾਈ ਏ ਅਰਬੀ।
ਠੀਕ ਐ ਠੀਕ ਐ, ਹੋਰ ਦੱਸੋ ਤੁਆਡੇ ਏਦਰ ਕੋਈ ਡਿਸ਼ ਜੇੜੀ ਫੇਮਸ ਹੋਵੇ?
ਰਾਜ ਮਾ ਹੈ ਇਮਲੀ ਵਾਲੇ ਖੱਟੇ, ਆਲੂ ਐ ਖੱਟੇ, ਹੋਰ ਰੋਟੀਆਂ ਐ ਆਲੂ ਆਲੀਆਂ ਖੱਟੇ ਆਲੂ, ਆਲੂ ਨੂੰ ਉਬਾਲ ਕੇ ਨਾ ਚੰਗੀ ਤਰਾਂ ਸੀਟੀਆਂ ਵਗੈਰਾ ਲਗਵਾ ਕੇ, ਓਨੂੰ ਛਿੱਲ ਕੇ ਠੰਡਾ ਕਰਕੇ, ਕੜਾਈ ਨਾਲ ਥੋੜਾ ਜੇਆ ਤੇਲ ਗਰਮ ਕਰ ਲੋ ਮਤਲਬ ਜ਼ਾਦਾ ਨਈਂ ਇੱਕ ਡੇਢ ਚਮਚ
ਅੱਛਿਆ-ਅੱਛਿਆ।
ਫੇਰ ਓਦੇ ਚ ਨੂੰਨ, ਜੁਵੈ ਸੋਰੀ ਨੂੰਨ ਜੀਰਾ ਕਾਲੀ ਮਿਰਚ ਤੇ ਆਮਚੂਰ ਪਾਣਾ ਏਆ।
ਠੀਕ ਐ, ਠੀਕ ਐ।
ਹਲਦੀ ਨੀ ਪਾਨੀ ਅ ਤੁਸੀਂ ਹਰੀ ਮਿਰਚਾਂ ਪਾ ਸਕਦੇ ਓ ਜੇ ਤੁਸੀਂ ਖਾਂਦੇ ਓ ਜ਼ਾਦਾ ਮਿਰਚ ਤਾਂ
ਠੀਕ ਐ, ਠੀਕ ਐ।
ਤੇ ਬਸ ਫੇਰ ਓਨੂੰ ਚੰਗੀ ਤ ਜਿਸ ਤਰਾਂ ਆਲੂ ਨਾ ਚੰਗੀ ਤਰਾ ਫੇ ਲੋ ਮਤਲਬ ਕੋਈ ਆਲੂ ਮੋਟਾ ਨਾ ਰੈ ਜਾਏ ਬਿਲਕੁਲ ਬਰੀਕ ਹੋ ਜਾਣ ਆਲੂ ਫੇ ਕੇ
ਠੀਕ ਐ, ਠੀਕ ਐ।
ਤੇ ਤੁਸੀਂ ਓਨੂੰ ਫੇਰ ਆਲੂ ਫੇਣ ਤੋਂ ਬਾਦ ਓਨੂੰ ਆਲੂ ਪਾ ਦੋ ਵਿੱਚ ਤੇਲ ਵਿੱਚੋ ਜੀ ਤੜਕੇ ਚ ਓਨੂੰ ਚੰਗੀ ਤਰਾਂ ਦਸ ਮਿੰਟ ਨਾ ਓਨੂੰ ਚੰਗੀ ਤਰਾਂ ਹਲਕੀ ਗੈਸ ਤੇ ਫਰਾਈ ਕਰੋ।
ਠੀਕ ਐ।
ਓ ਸਾਰੇ ਬਲੈਕ ਹੋ ਜਾਣਗੇ ਆਲੂ ਹਾਂ ਫੇਰ ਓ ਤੁਸੀਂ ਤੇ ਭਾਵੇਂ ਬਰੈੱਡ ਪਕੌੜੇ ਚ ਬਰੈਡ ਚ ਭਰ ਕੇ ਬਣਾਓ ਯਾ ਸਮੋਸੇ ਚ ਭਰ ਕੇ ਬਣਾਓ ਯਾ ਫੇਰ ਐਂਝ ਰੁੱਖੇ ਖਾਓ।
ਹਾਂਜੀ।
ਯਾਂ ਫੇਰ ਟਿੱਕੀਆਂ ਟਾਈਪ ਬਣਦੇ ਐ ਨਾ ਗੋਲ ਪਕੌੜੇ ਵੇਸਣ ਦੇ ਓਦਾਂ ਬਣਾ ਕੇ ਖਾਓ ਬੋਹ ਟੇਸਟੀ ਲੱਗਦੇ ਆ।
ਠੀਕ ਐ ਠੀਕ ਐ, ਹੋਰ ਦੱਸੋ?
ਹੋਰ ਰਾਜਮਾ ਨੇ ਖੱਟੇ ਆਲੇ।
ਠੀਕ ਐ ਠੀਕ ਐ, ਮ ਤਾਡੇ ਏਦਰ ਫੇਮਸ ਐ ਏਹ?
ਜੀ, ਰਾਜਮਾ ਹੋ ਗਏ ਹੰਬਲ ਹੋ ਗਿਆ।
ਹੰਬਲ ਹਮ ਹੰਬਲ ਕੀ ਹੁੰਦੈ?
ਹੰਬਲ ਨਾ ਏਥੇ ਕੱਦੂ ਨੀ ਹੁੰਦਾ, ਜੇੜਾ ਖੱਟਾ ਮਿੱਠਾ ਕੱਦੂ ਬਣਦੈ
ਹਾਂਜੀ-ਹਾਂਜੀ।
ਤੇ ਓ ਓਥੇ ਰੈਸਿਪੀ ਬਣਦੀ ਐ ਹੰਬਲ ਦੀ ਓਨੂੰ ਹੰਬਲ ਕੈਂਦੇ ਆ, ਓ ਓਥੇ ਜਿਵੇਂ ਅ ਸ਼ਗਨ ਵਗੈਰਾ ਹੁੰਦਾ ਐ ਨਾ, ਜਦੋਂ ਵਿਆਹ ਹੁੰਦਾ ਸਗਨ ਦਿੰਦੇ ਐ।
ਹਾਂਜੀ।
ਤਾਂ ਓ ਡਿਸ਼ ਕੰਪਲਸਰੀ ਬਣਦੀ-ਬਣਦੀ ਐ।
ਠੀਕ ਐ ਠੀਕ ਐ, ਮਤਲਬ ਕਿਵੇਂ, ਕਿਵੇਂ ਹੁੰਦਾ ਵਿਆਹ ਏਦਰ ਕੁੱਛ ਦੱਸੋਗੇ?
ਏਦਰ ਵਿਆਹ ਚ, ਜਿਵੇਂ ਸਾਡੇ ਓਦਰ ਵਿਆਹ ਚ ਮਤਲਬ ਇੱਕ ਦਿਨ ਪੈਲਾਂ ਸ਼ੁਰੂਆਤ ਹੁੰਦੀ ਐ ਨਾ
ਹਾਂਜੀ।
ਤੇ ਏਦਰ ਦੋ ਹਫਤੇ ਪੈਲਾਂ ਸ਼ੁਰੂਆਤ ਹੋ ਜਾਂਦੀ ਐ ਵਿਆਹਾਂ ਚ, ਦੋ ਹਫਤੇ ਪੈਲੇ ਈ ਸਾਰਾ ਘਰ ਡੈਕੋ ਡੇਕੋਰੇਸ਼ਨ ਹੋਇਆ ਦਾ ਹੁੰਦਾ ਪੂਰਾ ਅੰਕ ਉੱਪਰ ਤੋਂ ਲੈਕੇ ਥੱਲੇ ਤੱਕ ਫਿਰ ਉਸ ਤੋਂ ਬਾਅਦ ਕੋਕ ਟੇਲਾ ਹੁੰਦੀਆਂ ਪੈਲਾਂ
ਜੀ।
ਦੋ ਤਿੰਨ ਦਿਨ ਕੋਕਟੇਲ ਚੱਲਦੀ ਆਰਾ ਮਤਲਬ ਕਿ ਬੋਹਤ ਜ਼ਾਦਾ ਪਾਰਟੀ ਸ਼ੋਰ-ਸ਼ਰਾਬਾ ਕੁਜ ਰੈ ਮੀਟ ਖਾਣ ਵਾਲੇ ਹੁੰਦੇ ਆ ਓਨਾਂ ਆਸਤੇ ਮੀਟ ਹੁੰਦੈ, ਜੋ ਮਤਲਬ ਨਹੀਂ ਖਾਂਦੇ ਮੀਟ, ਓਨਾਂ ਆਸਤੇ ਵੱਖਰੀ ਹੁੰਦੀ ਐ। ਡਰਿੰਕ ਵਗੈਰਾ ਚੱਲਦੀ ਹੈ ਹੋਰ ਫਿਰ ਉਸ ਤੋਂ ਬਾਦ ਪਾਠ ਵਗੈਰਾ ਰੱਖਿਆ ਜਾਂਦੈ, ਅਖੰਡ ਪਾਠ ਵਗੈਰਾ।
ਹਾਂਜੀ, ਤੁਹਾਡੇ ਤੇ ਫੇਰੇ ਹੁੰਦੇ ਐਂ।
ਹਾਂਜੀ, ਲਾਵਾਂ ਹੁੰਦੀਆਂ ਸਾਡੇ ਇੱਥੇ। ਲਾਂਵਾ ਤੇ ਹਰ ਚ-ਫੈਮਲੀ ਚ ਹੁੰਦੀਆਂ ਸਰਦਾਰਾਂ ਚ, ਹੈਲੋ! ਹੈਲੋ! ਹੈਲੋ! ਹੈਲੋ। ਹੈਲੋ।